ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ। ਬਸ ਵਧੀਆ, ਤੁਸੀ ਸੁਣਾਓ ਕਿਵੇਂ ੳ?
ਅਸੀ ਵੀ ਠੀਕ ਆਂ, ਤੁਸੀਂ ਸੁਣਾਓ ਘਰ ਸਭ ਠੀਕ?
ਹਾਂਜੀ ਹਾਂਜੀ, ਸਭ ਵਧੀਆ ਸਭ ਵਧੀਆ।
ਸਭ ਵਧੀਆ ਈ ਚਾਈਦਾ ਐ।
ਹਾਂਜੀ, ਮੈਂ ਸੋਚੀ ਜਾ ਰਈ ਸੀ ਮੈਂ ਕੇਆ, ਤਾਨੂੰ ਕਾੱਲ ਕਰਾਂ ਮੈਂ। ਇੱਕ-ਦੋ ਦਿਨ ਦੀ, ਫੇਰ ਮੈਂ ਕੇਆ ਚਲੋ ਹੁਨ ਫੀ੍ ਹੋਈ ਸੀ, ਅੰਦਰ ਬੈਠੇ ਸੀ ਬਸ ਕਮਰੇ ਵਿੱਚ ਤੇ ਮੈਂ ਕੇਆ ਚੱਲ ਮੈਂ ਗੱਲ ਕਰ ਤੇ ਮੈਂ ਕੇਆ ਕਾਫੀ ਦਿਨ ਹੋ ਗਏ ਗੱਲ ਕੀਤੇ ਨੂੰ।
ਹਾਂਜੀ ਹਾਂਜੀ, ਵੈਸੇ ਵੀ ਗਰਮੀ ਬੋਤ ਹੋਈ ਦੀ ਆ, ਬੰਦਾ ਬਾਹਰ ਵੀ ਕੀ ਨਿਕਲੇ। ਸਾਰਾ ਦਿਨ
ਜਾਣ ਨੂੰ ਦਿਲ ਵੀ ਨੀ ਕਰਦਾ ਹੈਨਾ ਕਿਤੇ।
ਬਸ ਸਾਰਾ ਦਿਨ ਅੰਦਰ ਈ ਰੳ, ਏਸੀ ਚਲਾ ਕੇ ਬੈਠੇ ਰੳ। ਜਦੋ ਬਿਜਲੀ ਦੇ ਬਿੱਲ ਆਣਗੇ ਫੇਰ ਪਤਾ ਲੱਗੇਗਾ।
ਹਾਂ ਏ ਵੀ ਐ। ਏ ਤੇ ਗੱਲ ਹੈ ਬਿਲਕੁਲ। ਮੈਂ ਤੋ ੳ ਨਾ ਹਾਂਜੀ, ਬਰ ਸਰਦਾ ਵੀ ਨੀ ਹੈਗਾ, ਹੈਨਾ।
ਨਈ ਨਈ ਜੀ, ਅੱਜ ਕੱਲ ਦੇ ਟਾਈਮ ਚ ਨਾ ਸ ਆਪ ਤੇ ਅਸੀ ਸਾਰ ਲਾਂਗੇ ਔਖੇ ਸੌਖੇ ਲੇਕਿਨ ਬੱਚੇ ਨੀ ਸਾਰਦੇ।
ਹਾਂਜੀ ਹਾਂਜੀ, ੳਹੀ ਗੱਲ ਐ। ਮੈਂ ਤਾਨੂੰ ਏਹੀ ਅਅ ਮੈਂ ਏਚੁਲੀ ਤਾਨੂੰ ਪੁੱਛਨਾ ਸੀ
ਹਾਂਜੀ
ਹਾਂਜੀ ਹੈਲੋ
ਹਾਂਜੀ।
ਹਾਂਜੀ, ਮੈਂ ਤਾਨੂੰ ਏਹ ਪੁੱਛਨਾ ਸੀ ਜਿਵੇਂ ਕੈਂਦੇ ਨੇ ਹੈਨਾ, ਹੁਨ ਏਜ ਦੇ ਅਕੋਰਡਿੰਗਲੀ ਨਾ, ਵੀ ਆਪਾਂ ਨੂੰ ਫੇਸ਼ਅਲ ਕਰਵਾਨਾ ਚਾਈਦਾ। ਤੇ ਮੈਂ ਤੁਆਡੇ ਤੋ ਸਜੈਸ਼ਨ ਲੈਂਦੀ ਸੀ ਵੀ ਮ ਸਹੀ ਏ, ਕਰਵਾਨਾ ਚਾਈਦਾ ਐ। ਅ ਮੰਥਲੀ ਕੇ ਨਈ ਕਰਵਾਨਾ ਚਾਈਦਾ। ਹੈਲੋ ਹੈਲੋ, ਹੈਲੋ ਹਾਂਜੀ, ਆਵਾਜ਼ ਆ ਰਈ ਏ ਜੀ ਤੁਹਾਨੂੰ ਮੇਰੀ? ਹੈਲੋ